ਅਸ਼ੀ
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਏ?
ਵਧੀਆ ਜੀ, ਤੁਸੀਂ ਸੁਣਾਓ, ਕੀ ਹਾਲ-ਚਾਲ?
ਹਾਂਜੀ, ਮੈਂ ਵੀ ਬਹੁਤ ਵਧੀਆ ਹਾਂ, ਔਰ ਕੀ ਕਰਦੇ ਹੋ?
ਬਸ, ਬੈਠੇ ਸੀਗੇ ਹੁਣੇ, ਬੱਚਿਆਂ ਨੂੰ ਸੁਆਕੇ ਆਈ ਸੀ ਮੈਂ, ਤੁਹਾਡਾ
ਅੱਛਾ-ਅੱਛਾ। ਹਾਂ, ਬਸ ਮੈਂ ਵੀ ਬੈਠੀ ਸੀ, ਮੇਰੇ ਬੱਚੇ ਟੀਵੀ ਦੇਖਦੀ ਸੀ, ਮੈਂ ਕਿਆ ਚਲ ਮੈਂ ਗੱਲ ਕਰਲਾ, ਇੰਨਾ ਤੁਹਾਡੇ ਨਾਲ। ਹੋਰ ਸੁਣਾਓ, ਘਰ-ਪਰਿਵਾਰ? ਨਹੀਂ, ਬੱਚਿਆ ਸਕੂਲ ਖੁੱਲ ਗਏ ਨੇ, ਕੱਲ ਸੰਡੇ ਵੇਨਾ।
ਅੱਛਾ-ਅੱਛਾ। ਹਾਂਜੀ, ਮੈਂ ਸਵਾਨ ਇਹਨੂੰ ਜਿੱਦ ਕਰਦੇ ਨੇ, ਮੈਂ ਵਾਰੀ, ਸੁਣਾਂਦੀ ਆਂ।
ਨੋ‌ ਮੇਰਾ ਕਿੱਥੇ, ਸੰਡੇ ਮਤਲਬ, ਇਹਨਾਂ ਦੀਨਾ ਮਤਲਬ ਵੀਕਐਂਡ ਹੁੰਦੀ, ਸੈਚਰਡੇ, ਸੰਡੇ ਇਹਨਾਂ ਦੇ ਸਕੂਲ। ਤੇ ਸੰਡੇ ਨੂੰ, ਸੈਟਰਡੇ ਵੀ ਛੁੱਟੀ ਹੁੰਦੀ ਏ, ਤੇ ਸਕੂਲ ਤਾਂ ਈ ਨਾ ਮੇਂ, ਓਹਦਾਂ ਇਹਨਾਂ ਦੇ ਸਕੂਲ ਕੱਲ ਖੁੱਲਣੇ ਸੀ, ਮਤਲਬ ਸ ਸ਼ਨੀਵਾਰ ਖੁੱਲਣੇ ਸੀ ਸਕੂਲ, ਫੇਰ ਛੁੱਟੀ ਸੀ ਓਸ ਦਿਨ। ਬਸ ਫੇਿਰ, ਇਹ ਹੁਣ ਐਤਬਾਰ ਆ ਗਿਆ। ਫਿਰ ਮੈਂ ਕਿਹਾ ਚਲੋ ਕਾਰ। ਲੋ ਦੋ ਦਿਨ ਹੋਰ, ਤੁਸੀਂ ਆਰਾਮ ਸੋਮਵਾਰ ਤੁਹਾਡੇ। ਘੂ, ਬਣਿਆ ਸੀਗਾ।
ਬਸ, ਮੇਰੇ ਵਾਲੇ ਤਾਂ ਇੱਕ ਤਰੀਕ ਖੁੱਲ ਗਈ। ਤੇ ਬਸ, ਹੁਣ ਮੈਂ ਮਦਦ ਲਾਈ ਹੋਈ ਹੈ ਮੈਂ ਕਿਹਾ ਬਸ ਦਸ ਵਜੇ ਸੋ ਜਾਓਗੇ ਤੁਸੀਂ। ਮੈਂ ਫੇਿਰ, ਆਗੂ ਇਹਨਾਂ ਨੂੰ ਬੱਚਿਆਂ ਨੂੰ ਖੁਦ ਨ ਯਾਦ ਸੀਗਾ ਅੱਜ ਕੱਲ। ਸੰਡੇ ਹੈਗਾ ਤੇ ਮੈਨੂੰ ਵੀ ਨੀ ਪਤਾ ਸੀਗਾ ਮੈਨੂੰ ਹੁਣ ਤੁਸੀਂ ਬੋਲਿਆ ਮੈਨੂੰ ਤਾਂ ਧਿਆਨ ਆਇਆ।
ਅੱਛ, ਬਸ ਥੋੜਾ ਸੰਡੇ ਕਰਕੇ ਫਿਰ ਅਸੀਂ ਬਣਾ ਜਿਵੇਂ। ਜਿਵੇਂ ਅ ਬਾਹਰ ਚਲੇ ਜਾਂਦੇ ਆ ਨਾ ਵੀਕਐਂਡ ਦੇ ਆ ਮਤਲਬ ਹਫਤੇ ਦੇ ਪਲੇ ਦਿਨ ਥੋੜ੍ਹਾ ਬਾਹਰ ਚਵੇਂ ਖਾ ਪੀ ਆਉਂਦੇ ਹਾਂ ਫੈਮਿਲੀ ਨਾਲ ਤੇ ਥੋੜਾ ਲੇਟ ਹੋ ਗਏ ਸੀ ਵੈਸੇ ਹੀ ਤੇ ਮੈਂ ਕਿਹਾ ਚਲ ਹੁਣ ਬੈਠ ਇਥੇ ਸ ਅੰਦਰ ਆ ਕੇ ਚੇਂਜ ਵਗੈਰਾ ਕੀਤੇ ਕੱਪੜੇ ਵਗੈਰਾ ਮੈਂ ਕਿਹਾ ਮੈਂ ਕਿਹਾ ਚਲੋ। ਗੱਲ ਕਰਨਾ ਕਿੰਨੇ ਦਿਨ ਹੋ ਗਏ ਗੱਲ ਨੀ ਕੀਤੀ ਤੁਹਾਡੇ ਨਾਲ ਹਾਂਜੀ।
ਬ ਮੈਂ ਵੀ ਬਸ ਹੋਹੀ ਡੀਦੀ ਨਾਲ ਫੋਨ ਕਰਾਂ। ਪਰ ਇਹਨਾਂ ਦੇ ਕੰਮ ਚ ਹੀ ਲੱਗੀ ਹੋਈ ਸੀਗੀ ਕੰਮ ਇਹਨਾਂ ਦੇ ਪ੍ਰੋਜੈਕਟ ਵ ਸੀਗੇ ਤੇ ਉਹ ਦੱਸਿਆ ਨੀ ਸੀ ਮੈਨੂੰ ਬਸ ਬਸ। ਮਿੰਟ ਤੇ ਹੁਣ ਉਹੀ ਕੰਮ ਕਰ ਰਹੀ ਸੀ ਮੈਂ ਇਹਨਾਂ ਦਾ ਤੇ ਉਹੀ, ਹੁਣ ਸਕੂਲ ਜਾ ਰਹੇ ਸੀ ਤਾਂ
ਹਮ ਨਹੀਂ ਬੱਚਿਆਂ ਦੇ ਕੰਮ ਨੀ ਮੁੱਕਦੇ ਅਖੀਰਲੇ ਦਿਨਾਂ ਤੋਂ ਕਿਉਂਕਿ ਦੇਖੋ ਲਰਨਿੰਗ ਵਰਕ ਤਾਂ ਚਲੋ ਕਰ ਲੈਂਦੇ ਨੇ ਜਿਹੜਾ ਪ੍ਰੋਜੈਕਟ ਵਗੈਰਾ ਹੁੰਦਾ ਉਹ ਤਾਂ ਅਖੀਰਲੇ ਦੋ ਦਿਨ ਨਚੇ ਮੁਕਾਣੇ ਹੁੰਦੇ ਨੇ। ਪਹਿਲੇ ਬਣਾ ਕੇ, ਦੇਖੋ ਕੋਈ ਫਾਇਦਾ ਵੀ ਨਹੀਂ ਹੁੰਦਾ।
ਹਾਂਜੀ।
ਹੈ, ਫੱਟ ਫੁੱਟ ਜਾਂ। ਫੱਟ ਫੁੱਟ, ਜਾਂਦਾ ਨਾਲੇ।
ਹਾਂ, ਨਹੀਂ ਨਾਲੇ ਪਤਾ ਕਿ ਬੱਚਿਆਂ ਨਾਲ ਮੇਰੇ ਕੀ ਹੈ ਇਹ ਖੁੱਦ ਬਣਾਉਂਦੇ ਨੇ ਸਾਰਾ ਤੇ ਮੈਨੂੰ ਟ ਪੁੱ ਨੀ ਹੁੰਦੀ ਕਿ ਮੈਂ ਬਣਾਉਣਾ ਕੁਛ ਹੁਣ ਮੈਨੂੰ ਬਾਅਦ ਚ ਹੁਣ ਇਹਨਾਂ ਨੇ ਐ ਮੂਮੈਂਟ ਤੇ ਦੱਸ ਇਹਨਾਂ ਨੇ ਹਾਂਜੀ ਓਹੀ ਮੈਨੂੰ ਐਂਡ ਮੂਮੈਂਟ ਤੇ ਦੱਸਦੇ ਹੂਨੇ ਕਰਨਾ।
ਹਾਂ। ਮੇਰੇ ਤਾਂ ਹੈ ਹੀ ਛੋਟੇ ਛੋਟੇ ਇਹਨਾਂ ਨੂੰ ਕਿੱਥੇ ਸਮਝ ਐਨੀ ਹ ਆਪ ਮੈਂ ਖੁਦ ਹੀ ਕਰਨੀ ਇਹਨਾਂ ਦਾ ਸਾਰਾ ਕੰਮ। ਤੇ। ਚਲੋ ਕੋਈ ਨੀ ਹੋਰ ਦੋ ਸਾਲ ਨੇ ਉਸ ਤੋਂ ਬਾਅਦ ਫਿਰ ਆਪੇ ਕਰਨਗੇ ਬੜੀ ਸਮਝ
ਬਸ ਇਹੀ ਹੁੰਦਾ ਹੈ ਮਸੀਂ ਖੁੱਦ ਬੈਠੇ ਮੈਂ ਹੁਣ ਕਦੀ ਕਦਾਰ ਹੁਣ ਕਦੀ ਬੁਲਦੇ ਨੇ ਇੱਕ ਅੱਧੀ ਵਾਰ ਕਦੋ ਤਾਂ ਕਰਾ ਦੇਦੀਆਂ। ਨਹੀਂ ਤਾਂ ਬਸ ਮੈਂ ਰਾਤੀ ਇੱਕ ਵਾਰ। ਵੀ ਪ੍ਰੋਜੈਕਟਾ ਹੈ ਬਣਾ ਰਹੇ ਨੇ ਨਾ ਕੋਈ ਕੰਮ ਹੈ ਨਾ ਤਾਂ ਹੋਮਵਰਕ ਹੈ। ਨਹੀਂ ਹੈ ਟੈਸਟ ਕੋਈ ਨਹੀਂ ਹੈ ਪੜ੍ਹਿਆ ਕਿ ਨਹੀਂ ਬਸ ਇਹ ਵੇਖਦੀ ਹ। ਬਾਕੀ ਤੇ ਖੁਦ ਹੀ ਕਰ ਲੈਂਦੇ ਨੇ ਸਭ ਕੁਛ।
ਹਮ ਨ ਮੈਨ ਤੋਂ ਸਾਰਾ ਦੇਖਣਾ ਪੈਂਦਾ ਛੋਟੇ ਨੇ ਨਾ। ਟਿਊਸ਼ਨ ਭਾਵੇਂ ਚਲੇ ਜਾਣ ਲੇਕਿਨ ਫਿਰ ਵੀ ਨਾ। ਇੱਕ ਵਾਰੀ ਜਦ ਤੱਕ ਮੈਂ ਖੁ ਦ ਦੇਖਾ ਨਾ ਮੈਨੂੰ ਤਸੱਲੀ ਨੀ ਹੁੰਦੀ ਤਾਂ ਹਦ ਤੱਕ। ਹਾਂ ਤੇ ਟਿਊਸ਼ਨ ਲਈ ਦੇਖੋ ਪਤਾ ਨੀ ਕਰਾਉਂਦੀ ਹੈ ਕਿ ਨਹੀਂ ਕਰਾਉਂਦੀ ਸਾਰਾ ਦਿਨ
ਨਹੀਂ ਪਰ ਇਹ ਚੀਜ਼ ਨਾ ਮੇ ਮੁੰਡੇ ਨਾਲ ਹੈਗੀ ਹੈ ਮੇਰੀ ਕੁੜੀ ਨਾਲ ਨਹੀਂ। ਉਹਨਾਂ ਉਹਨੂੰ ਮੈਂ ਜਿੱ ਹਾਂ ਬਸ ਓਹੀ ਮੈਂ ਉਹਨੂੰ ਬਿਨਾਂ ਕਹੇ ਵੀ ਕ ਨਾ। ਉਹ ਤਾਂ ਵੀ ਫਟਾਫਟ ਉਹਦਾ ਸਾਰਾ ਕੰਮ ਤਿਆਰ ਹੁੰਦਾ ਹੈ। ਮੈਨੂੰ ਕਦੀ ਕਹਿਣ ਦੀ ਲੋੜ ਨੀ ਪੈਂਦੀ ਉਹ ਵੀ ਹਾਂ ਨਾ ਕਰ ਆਪੇ ਹੀ ਸਭ। ਕੁੱਝ ਉਲਟਾ ਉਹ ਮੈਨੂੰ ਕਹਿੰਦੇ, ਦੇਖਲੋ ਮੇਰਾ ਕੰਮ ਹੋ ਗਿਆ।
ਹੂੰ-ਹੂੰ। ਕੁੜੀਆਂ ਤਾਂ ਕੁੜੀਆਂ ਤਾਂ ਕਰ ਲੈਂਦੀ ਕਵਰ, ਹਾਲੇ ਭਾਵੇਂ ਮੇਰੀ ਕੁੜੀ ਛੋਟੀ ਜੇ ਦੇਖੋ ਮੁੰਡੇ ਤੋਂ। ਲੇਕਿਨ ਮੈਨੂੰ ਮੈਂ ਸੇਮ ਉਹਦਾ ਵੀ, ਐਵੇਂ ਜੇ ਆਪਣਾ ਆਏ ਕਿ ਸਕੂਲੋਂ ਆਰਾਮ ਨਾਲ ਥੋੜ੍ਹੀ ਦੇਰ ਬਹੇ ਗੀ, ਚੇਂਜ ਚੂੰਜ ਕਰੇਗੀ, ਰੋਟੀ ਰੁਟੀ ਖਾ ਕੇ ਅੱਧਾ ਘੰਟਾ ਉਹਨੇ ਸੋਣਾ ਹੀ ਸੋਣਾ, ਜਿਵੇ ਸਟਾਟਿੰਗ ਮੈਂ ਸ਼ਡਿਊਲ ਉਹਦਾ ਬਣਾਇਆ ਦਾ ਸੀਗਾ, ਛੋਟੀ ਜੀ ਹੈਗੀ ਸੀ ਨਾ, ਤੇ ਉਹਨੂੰ ਆਦਤ ਪੈਗੀ ਸੀ ਕਿ ਹਾਂ ਦੁਪਹਿਰ ਵੇਲੇ ਸੋਣਾ ਹੀ ਸੋਣਾ, ਤੇ ਬਸ ਸੋਏ ਗੀ। ਥੋੜੀ ਦੇਰ ਅੱਧਾ ਘੰਟੇ ਹੀ ਸੋਏਗੀ, ਅਲਾਰਮ ਆਪਣਾ ਲਗਾ ਲਏਗੀ ਚੁਪ ਕਰਕੇ। ਤੇ ਖੁਲੇ ਫਸਟ ਚ ਹੈਗੀ ਸੀ, ਅਲਾਰਮ ਲਾ ਲੇਗੀ ਆਪੇ। ਤੇ ਉੱਠ ਕੇ ਆਪੇ ਟੂਸ਼ਨ ਜਾਏਗੀ ਫਿਰ ਚਾਰ ਕੁ ਵਜੇ, ਫੇਰ ਆਏਗੀ ਛੇ ਵਜੇ। ਥੋੜ੍ਹੀ ਦੇਰ ਖੇਲੇਗੀ ਸੱਤ ਵਜੇ ਤੱਕਨ। ਫੇਰ ਆਪਣਾ ਸ਼ਾਮੀ ਥੋੜ੍ਹੀ ਦੇਰ ਗੁਰਦੁਆਰੇ ਵਗੈਰਾ ਆ ਬੋ ਕੇ ਆਏਗੀ, ਤੇ ਆਪਣਾ ਆਪ ਈ ਕੋੋਪੀਆਂ ਖੋਲ ਕੇ ਬਹਿ ਜੇਗੀ ਆਪਣਾ, ਕਿ ਜੋ ਟਿਊਸ਼ਨ ਤੇ ਮੈਂ ਕਰ ਕੇ ਮੈਂ ਆਈ ਆ ਨਾ, ਮੈਂ ਉਹ ਰਿਵਾਈਸ ਕਰਲਾ ਇੱਕ ਵਾਰੀ।
ਹਾਂ, ਬਸ ਮੇਰੀ ਕੁੜੀ ਵੀ ਏਦਾਂ ਈ ਹੈਗੀ। ਮਤਲਬ ਸ਼ੁਰੂ ਤੋਂ ਹੀ ਨਾ ਛੋਟੀ ਸੀਗੀ ਤਾਂ ਵੀ ਹੁੰਦੀ ਸੀ, ਤੇ ਮੈਨੂੰ- ਮੈਨੂੰ ਕਦੀ ਕਦਾਰ ਭੁੱਲ ਜਾਂ ਤੇ ਨਾ ਦੇਖੋ, ਬੱਚੇ ਛੋਟੇ ਹੋਣ ਨਾ ਤੇ ਮੁੰਡਾ ਵੀ ਮੇਰਾ ਵੱਡਾ ਸੀ ਉਸ ਟਾਈਮ ਤੇ ਥੋੜਾ, ਤੇ ਮੈਨੂੰ ਧਿਆਨ ਨੀ ਰਹਿੰਦਾ ਸੀ, ਕਦੀ ਕਦਾ ਤੇ ਆਪਣੇ ਆਪ ਮੈਨੂੰ ਦੱਸਦੀ ਸੀ ਆ ਕੇ, ਮੈਂ ਕੰਮ ਕਰਨਾ ਹੈਗਾ। ਡਾਇਰੀ ਤੇ ਮੇਰਾ ਕੰਮ ਕੰਪਲੀਟ ਕਰਵਾ ਦੋ। ਉਸ ਚ ਵੀ ਸਿਰਫ ਮੈਂ ਨਾ ਇਹਨੂੰ ਬਿਠਾਂਦੀ ਸੀਗੀ, ਬਸ ਇਹ ਕੰਮ ਕਰਨਾ, ਤੇ ਕਰ ਲੈਂਦੀ ਸੀ। ਪਰ ਮੈਨੂੰ ਮੁੰਡੇ ਵਾਰੀ ਮੈਨੂੰ ਆਪਣੇ ਨੂੰ, ਪੂਰਾ ਮੈਨੂੰ ਧਿਆਨ ਨਾਲ ਉੱਥੇ ਬੈਠਣਾ ਪਿਆ। ਕੀ ਇਹ ਕੰਮ ਕਰ ਵੀ ਰਿਹਾ, ਕਿ ਨਹੀਂ ਕਰ ਰਿਹਾ, ਕਿਉਂਕਿ ਬਿਲਕੁਲ ਵੱਡਾ ਨਾ ਸੁਣਦਾ।
ਉਹ ਮੁੰਡੇ ਨਾ ਪਤਾ ਥੋੜੇ ਜੇ ਉਹ ਹੁੰਦੇ ਨਾ, ਲਾਪਰਵਾਹ ਟਾਈਪ ਹੁੰਦੇ ਨੇ ਨਾ। ਮੇਰਾ ਵੀ ਏਦਾਂ ਦਾ, ਸ਼ਰਾਰਤਾਂ ਵੱਲ ਜ਼ਿਆਦਾ ਧਿਆਨ ਏ।
ਇੱਥੇ ਵੀ ਆਈ ਹਾਲ ਐ।
ਫੇਰ ਮੈਂ ਕਹਿੰਨੀ ਆ ਚਲੋ, ਮੈਂ ਕਹਿ ਆਈ ਆਂ ਹਾਂ। ਹਾਂ, ਮੈਂ ਕਿਹਾ ਸਭ ਬੁਣਿਆ ਦੇਖ ਕੋਲ ਸਾਡੇ ਨੀ ਸਾਡੇ ਵੀ ਤਾਂ ਭਰਾਵਾਂ ਦਾ ਇਹੀਓ ਹਾਲ ਹੁੰਦਾ ਸੀ, ਨਹੀਂ। ਅਸੀਂ- ਅਸੀਂ ਕੰਪਲੀਟ ਕਰਦੇ ਹੁੰਦੇ ਸੀ ਉਹਨਾਂ ਦਾ ਛੁੱਟੀਆਂ ਦਾ ਕੰਮ, ਫਾਈਲਾਂ ਫੂਇਲਾਂ ਬਣਾਣੀਆਂ। ਉਹਨਾਂ ਦੀਆਂ
ਹਾਂਜੀ ਹਾਂਜੀ, ਬਸ ਇਹੀ ਬੱਚਿਆਂ ਦਾ ਤੇ ਇਹੀ ਹਾਲ ਹੈਗਾ ਐ।
ਤਾਂ ਬਾਹਰ ਡਿਊ ਕਿੰਨਾ ਭੋਂਕਦੇ ਨੇ ਨਾ ਸਾਡੇ
ਹੂੰ-ਹੂੰ, ਹਾਂਜੀ ਤੁਹਾਡੇ ਇੱਥੇ ਹੀ ਨਾ, ਸਾਡੇ ਇਧਰੋਂ ਮਹੱਲੇ ਚੋਂ ਸਾਰੇ ਨਾ ਕੁੱਤਿਆਂ ਨੂੰ ਚਾ ਲੈ ਗਏ ਸੀ, ਮਤਲਬ ਤੇ ਕਿਸੇ ਨੇ ਕੰਪਲੇਂਟ ਕੀਤੀ ਸੀ ਨਾ। ਪਤਾ ਨੀ ਕਹਿੰਦੇ ਕੰਪਲੇਂਟ ਕੀਤੀ ਸੀ, ਕੱਟਦੇ ਨੇ ਤੇ ਸਾਨੂੰ ਜਿਹੜੇ ਸਾਡੀ ਗਲੀ ਚ ਰਹਿੰਦੇ ਸੀ ਨਾ, ਸਭ ਨੂੰ ਸਾਡੇ ਗਲੀ ਚ ਕਿਸੇ ਨੂੰ ਕੋਈ ਦਿੱਕਤ ਨੀ ਸੀਗੀ। ਤੇ ਜਦੋਂ ਗੱਡੀ ਆਈ ਸੀ ਨਾ, ਤੇ ਅਸੀਂ ਤਾਂ ਆਪਣਾ ਜਿਹੜੇ ਬੱਚੇ ਹੁੰਦਾ, ਨਾ ਇੱਧਰ ਪਲਾਟ ਹੈਗਾ ਸਾਡੇ ਕੋਲ ਨਾ, ਤੇ ਅਸੀਂ ਉਹ ਖੋਲ ਕੇ ਸਾਰਿਆਂ ਨੂੰ ਉੱਥੇ ਬਿਠਾਤਾ ਸੀ, ਹਾਂਜੀ ਜਿਸ ਟੈਮ ਉਹ ਗੱਡੀ ਆਏ, ਫੇਰ ਅਸੀਂ ਕਹਿਤਾ ਜਾਏ ਆਣਗੇ ਤਾਂਹੀ ਕੱਢਾਂਗੇ।
ਹਾਂ, ਨਹੀਂ ਦੇਖੋ ਜਿਹੜੇ ਤਾਂ ਜਿਹੜੇ ਤਾਂ ਕੁਛ ਨੀ ਕਹਿੰਦੇ, ਉਹਨਾਂ ਨੂੰ ਤਾਂ ਦੇਖੋ ਲਿਜਾਣ ਦਾ ਕੋਈ ਫਾਇਦਾ ਨਹੀਂ ਐ, ਹਨਾ ਫਿਰ ਪਤਾ ਨੀ ਦੇਖੋ ਕਿ ਇੱਥੇ ਲੈ-ਲੈ ਕੇ ਜਾਂਦੇ ਨੇ, ਕਿੰਨਾ ਪਤਾ ਸਾਨੂੰ ਕੋਈ ਪਤਾ ਥੋੜ੍ਹੀ ਦੇਖੋ, ਕਿੰਨਾ ਵੱਡਾ ਇਹਨਾਂ ਕੋਲ ਐਨ ਜੀ ਓ ਹੈਗਾ। ਕਿੰਨਾ ਵੱਡਾ ਇਹਨਾਂ ਦਾ ਸਿਸਟਮ ਹੈਗਾ, ਕਿੰਨੀ ਕੁ ਫੀਡ ਹੁੰਦੀ ਇਹਨਾਂ ਕੋਲ ਰੋਜ਼ ਦੀ, ਹਨਾ। ਚਲੋ, ਹਰ ਦੇਖੋ ਗਲੀਆਂ ਇਸ ਕੁੱਤੇ ਵੀ ਹੋਣੇ ਬਹੁਤ ਜ਼ਰੂਰੀ ਨੇ। ਇੱਕ ਤਾਂ ਗਲੀਆਂ ਦੀ ਸੇਫਟੀ ਹੁੰਦੀ ਏ।
ਤੁਸੀਂ ਇਹ ਮੰਨਦੇ ਹੋਗੇ ਨੀ ਮਤਲਬ ਕਿਸੇ ਬੰਦੇ ਨੂ ਨਾ ਗਲੀ ਚ ਖੜਨ ਨੀ ਦੇਣਗੇ।
ਹਾਂਜੀ। ਹਾਂ ਹਾਂ ਸੇਫਟੀ ਹੁੰਦੀ ਘ ਤੇ।
ਬਿਲਕੁਲ ਹ ਏਦਾਂ ਕਰ ਕਿ ਜਿਵੇਂ ਨਾ ਮੈਂ ਮੈਂ ਨਾ ਜਿਵੇਂ ਬਾਹਰ ਖੜ੍ਹੀ ਸੀ ਤੇ ਮੇਰੀ ਖੜੀ ਸੀਗੀ ਨਾਲ ਤੇ ਮ ਡਰ ਲੈਣ ਲਈ ਤੇ ਮੈਂ ਆ ਗਈ ਦੋ ਮਿੰਟ ਅੰਦਰ। ਪੈਸੇ ਲੈਣ ਆਏ ਮੈਂ ਤੇ ਬਾਹਰ ਹੀ ਖੜੀ ਸੀ। ਤੇ ਫਟਾਫਟ ਉਹਦੇ ਕੋਲ ਵੀ ਹਾਂ ਇਹਨੂੰ ਕੋਈ ਕੁਛ ਕਹਿਣ ਨਾ ਲੈ ਜੇ ਫਟਾਫਟ ਉੱਥੇ ਖੜੇ ਜਦੋਂ ਮੈਂ ਆਈ ਅ ਜਦੋਂ ਮੈਂ ਆਈ ਤਾਂ ਗਏ ਨੇ। ਉਹਨਾਂ ਨੂੰ ਬੱਚੇ ਦਾ ਵੀ ਧਿਆਨ ਹੈ ਕਿ ਬ ਚੱਕ ਲੈ ਜ ਮੈਂ
ਹਾਂ ਨਹੀਂ ਦੇਖੋ ਸਮਝਦਾਰ ਦੇਖੋ ਕਈ ਹੁੰਦੇ ਨੇ ਮਾਰਦੇ ਨੇ ਹਨਾ। ਕਈ ਆਪਣੇ ਐਵੇਂ ਕਹਿੰਦੇ ਨੇ ਬ ਤੁਸੀਂ ਘਰੋਂ ਅੱਗੇ ਕੁਛ ਪਾਓ ਨਾ ਇਹਨਾਂ ਨੂੰ। ਦੇਖੋ ਜ ਅਸੀਂ ਕਹਿੰਦੇ ਹੋ ਬੇਜੁਬਾਨ ਨੇ ਦੇਖੋ ਉਹਨਾਂ ਦੇ ਕੋਈ ਹੱਥ ਪੈ ਤਾਂ ਹੈ ਨੀ ਜੋ ਆਪੇ ਕਮਾ ਕੇ ਆਪੇ ਬਣਾ ਕੇ ਖਾਣ ਇੱਕ ਫੁਲਕੇ ਨੂੰ ਉਹਦੇ ਕੋਈ ਫੁਲ ਪ ਜਾਂਦਾ ਉਝਿਵੇ ਕੋ ਅਸੀਂ ਫੁਲਕਾ ਰੋ ਟੀ ਬਣਾਉਂਦੇ ਹਾਂ ਇੱਕ ਅੱਧੀ ਸਾਡੀ ਰੋਟੀ ਬਾਅਦ ਚ ਹੀ ਜਾਂਦੀਸਟ ਹਨਾ ਤੇ ਅਸੀਂ ਐਵੇਂ ਅਸੀਂ ਬਾਹਰ ਪਈ ਪਈ ਸੁੱਕਨੀ ਭਾਈ ਭਾਈ ਸੁਖਾ ਦੇਣਗੇ ਲੋਕੀ ਉਹ ਮਨਜੂੂਰ ਇਹ ਨੂੰ ਬਈ ਇਹਂ ਨੀ ਉਸ ਟਾਈਮ ਜਾ ਕੇ ਬਾਹਰ ਗਲੀ ਦੇ ਕੁੱਤੇ ਤਨੂੰ ਪਾ
ਹੁ ਪਤਾ ਲੋਕਾਂ ਦੇ ਪਤਾ ਨੀ ਕੀ ਦਿਮਾਗ ਹੈ। ਕਿਉਂਕਿ ਅਸੀਂ ਤਾਂ ਜਿਵੇਂ ਹੁੰਦੇ ਹਾਂ ਨਾ ਮਤਲਬ ਮੈਂ ਵੀ ਹਾਂ ਮੇਰੇ ਹਸਬੈਂਡ ਵੀ ਨੇ ਬੱਚੇ ਵੀ ਨੇ। ਇਹਨਾਂ ਨੂੰ ਤਾਂ ਇੰਨਾ ਪਿਆਰ ਆਂਦਾ ਨਾ ਮਤਲਬ ਗਲੀ ਚ ਨਾ ਕ ਮੁੰਡ
ਹੁ। ਅੱਛਾ। ਉਹ ਆਪ ਹਮ
ਦੇਖੋ। ਸਮਝਦਾਰ ਹਲੇ ਤੱਕ ਵੀ ਵੀ ਅਗਰ ਤੁਸੀਂਧਰ ਤੱਕ ਛੇੜੋਗੇ ਨਹੀਂ। ਤੁਸੀਂ ਕਿਹੜਾ ਉਹਨੂੰ ਕੁਛ ਕਿਹਾ ਹੈਗਾ ਹਨਾ।
ਗਲ ਹੈ। ਹਾਂ ਦੇਖੋ ਹੁਣ ਸਾਡੇ ਵੀ ਹੁਣ ਸਾਡੇ ਵੀ ਦੇਖੋ ਹੈ ਨ ਛੋਟੇ ਛੋਟੇ ਹੁੰਦੇ ਸੀ ਅਸੀਂ ਪਾ ਲਏ ਨੇ ਤੇ ਕਈ ਲੋਕਾਂ ਨੂੰ ਇੰਨੀ ਕਦੋਂ ਹੁੰਦੀ ਨਾਈ ਅਸੀਂ ਰੋਟੀ ਖੁਵਾ ਦਿੰਦੇ ਹਾਂ। ਤੇ ਤੁਸੀਂ ਕਿਉਂ ਪਾਉਂਦੇ ਹੋ ਰੋਟੀ ਬ ਅਸੀਂ ਖਵਾ ਰਹੇ ਹਾਂ ਤੁਹਾਨੂੰ ਅਸੀਂ ਕਹਿ ਤਾਂ ਨੀ ਰਹਿਣਾ ਪਾਉਣ ਵਾਸਤੇ ਦੇਖੋ।
ਉਹੀ ਤੇ ਬਸ।
ਬ ਫੇਰ ਅਸੀਂ ਕਹਿੰਦੇ ਹਾਂ। ਫੇਿਰ ਅਸੀਂ ਆਪਣਾ ਫਿਰ ਅਸੀਂ ਆਪਣੇ ਪੋ ਅੱਗੇ ਪਾ ਦਿੰਦੇ ਹਾਂ ਵੀ ਠੀਕ ਫਿਰ ਕੋਈ ਕੁੱਛ ਬੋਲ ਤਾਂ ਨ ਨਹੀਂ ਸਕਦਾ ਨਾ ਅਸੀਂ।
ਹਾਂਜੀ ਹਾਂਜੀ ਅਸ ਤਾਂ ਖੁਦ ਬਾਰਿਸ਼ ਵਗੈਰਾ ਕੁਛ ਵੀ ਹੁੰਦਾ। ਜਿਵੇਂ ਬਾਰਿਸ਼ ਜ਼ਿਆਦਾ ਹੋਵੇ ਧੁੱਪ ਤੇਜ਼ ਹੋਵੇ ਤੇ ਆਪਾਂ ਸਾਡਾ ਨਾ ਪਲਾਟ ਹੈਗਾ ਇੱਥੇ ਅਸੀਂ ਉਹ ਖੋਲ ਦਿੰਦੇ ਹਾਂ ਉੱਥੇ ਸਾਰੇ ਬੈਠ ਜਾਂਦੇ ਨੇ। ਤੇ ਸਾਨੂੰ ਕਹਿੰਦੇ ਨੇ ਕਿ ਤੁਸੀਂ ਕਿਉਂ ਬਿਠਾਇਆ ਮੈਂ ਕਿਹਾ ਸਾਡੀ ਜਗ੍ਹਾ ਅਸੀਂ ਜੋ ਮਰਜ਼ੀ ਕਰੀਏ ਤੁਹਾਨੂੰ ਕਿ।
ਹਾਂ ਨਹੀਂ ਇਹ ਵੀ ਬਹੁਤ ਅੱਛੀ ਗੱਲ ਹੈ ਦੇਖੋ ਸੇਵਾ ਹੁੰਦੀ ਹੈ।
ਹਾਂਜੀ ਹਾਂਜੀ।
ਹਾਂ। ਚਲੋ ਠੀਕ ਹੈ ਫਿਰ ਮੈਂ ਕਰਨੀ ਆ ਮੈਂ ਵੇਖਾਂ ਬੱਚਿਆਂ ਨੂੰ ਸਵਾਵਾਂ। ਹੈ ਚਲੋ ਠੀਕ ਹੈ ਓਕੇ ਸਤਿ ਸ਼੍ਰੀ ਅਕਾਲ।